ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ ਜੀ?
ਵਧੀਆ ਜੀ ਵਦੀਆ।
ਹਾਂਜੀ, ਬਸ ਵਧੀਆ ਜੀ ਅੱਜ ਨਾ ਮੈਂ ਜ਼ਰੂਰੀ ਵਿਸ਼ੇ ਉੱਤੇ ਗੱਲ ਕਰਦੀ ਹਾਂ, ਅਹ ਸਵੇਰੇ ਸਵੇਰੇ ਜਲਦੀ ਉੱਠਣ ਦੇ ਫਾਇਦੇ, ਠੀਕ ਹੈ।
ਹਾਂਜੀ, ਹਾਂਜੀ।
ਹਾਂਜੀ, ਜਿਵੇਂ ਸਵੇਰੇ ਜਲਦੀ ਉੱਠਣਾ ਇੱਕ ਚੰਗੀ ਆਦਤ ਹੋ ਸਕਦੀ ਹੈ ਨਾ ਪਰ ਇਹਦੇ ਤੋਂ ਫਾਇਦੇਮੰਦ ਫਾਇਦੇਮੰਦ ਵੀ ਜੇ ਅਸੀਂ ਰਾਤ ਨੂੰ ਚੰਗੇਏ ਤਾਂ ਅਸੀਂ ਪੂਣੀ ਨੀਂਦ ਲੈਂਦੇ। ਠੀ ਹਾਂਜੀ ਜ ਮ ਉਠਦਿਆਂ ਦਿਨ ਦੀ ਸ਼ੁਰੂਆਤ ਚੰਗੀ ਹੁੰਦੀ ਹੈ ਸਵੇਰ ਦਾ ਸਮਾਂ ਸ਼ਾਂਤ ਵੀ ਹੁੰਦਾ ਹੈ। ਤੇ ਇਹਦੇ ਕਰਕੇ ਸਾਨੂੰ ਮਤਲਬ ਵਧੀਆ ਸਮਾਂ ਮਿਲ ਜਾਂਦਾ ਹਨਾ। ਸਵੇਰ ਦੇ ਟੈਮ ਹਾਂਜੀ, ਤੁਹਾਨੂੰ ਕੀ ਲੱਗਦਾ? ਸਵੇਰ ਦੇ ਟੈਮ ਜਿਹੜੀ ਹੁੰਦੀ ਆ ਜਿਹੜੀ ਅਸੀਂ ਸੈਰ ਕਰਦੇ ਹਾਂ ਉਹਨਾਂ ਨੂੰ ਸਾਡੇ ਸਮੇਂ ਦੀ
ਹਾਂਜੀ, ਬਹੁਤ ਜ਼ਿਆਦਾ।
ਹ ਜਲਦੀ ਉਠਦੇ ਐਸੀਂ ਸਾਨੂੰ ਪੜ੍ਹਾਈ ਵੀ ਜਿਆਦਾ ਆਉਂਦੀ ਆ। ਦਿਮਾਗ ਸਾਡਾ ਫਰੈਸ਼ ਹੋਂਦਾ ਵਾ ਕਸਰਤ ਵੀ ਹੋ ਜਾਂਦੀ ਹੈ ਤੇ ਸਾਡੇ ਕੋੋਲ ਕੰਮਾਂ ਵਿੱਚ ਵਾਧਾ ਨ ਜਾਂਦਾ ਹਨਾ
ਹਾਂਜੀ, ਹਾਂਜੀ।
ਹਾਂਜੀ, ਇੱਕ ਤੇ ਸਾਡਾ ਸਵੇਰੇ ਅਸੀਂ ਜਦੋਂ ਉੱਠਦੇ ਹਾਂ ਉਦੋਂ ਸਾਡਾ ਮਨ ਵੀ ਸ਼ਾਂਤ ਰਹਿੰਦਾ ਹਨਾ। ਸਵੇਰੇ ਰੌਲਾ ਵੀ ਘੱਟ ਹੁੰਦਾ ਤੇ ਧਿਆਨ ਵੀ ਲੱਗ ਜਾਂਦਾ ਸਾਰੇ ਬ ਤੇ ਸੋਚਣ ਵਿੱਚ ਵੀ ਮਦਦ ਮਿਲਦੀ ਹੈ ਸਾਨੂੰ।
ਹਾਂਜੀ, ਹਾਂਜੀ, ਹਾਂਜੀ਼।
ਹਾਂਜੀ, ਕਸਰਤ ਲਈ ਇੱਕ ਸਮਾਂ ਵੀ ਮਿਲਦਾ ਹੈ। ਸਵੇਰੇ ਤੁਰਨਾ, ਯੋਗਾ, ਕਸਰਤ, ਸਰੀਰ ਵੀ ਤੰਦਰੁਸਤ ਤੰਦਰੁਸਤ ਰਹਿੰਦਾ ਹਨਾ।
ਹਾਂਜੀ-ਹਾਂਜੀ।
ਹਾਂਜੀ ਤੁਸੀਂ ਕਦੇ ਸਵੇਰ ਦੇ ਟਾਈਮ ਯੋਗਾ ਵਗੈਰਾ ਕੀਤਾ ਕਦੇ ਕਸਰਤ ਕੀਤੀ ਹੋਏ?
ਹਾਂਜੀ ਕਰਦੇ ਨੇ ਕਿਸੇ-ਕਿਸੇ ਨਾਲ।
ਹੂੰ-ਹੂੰ ਇਸ ਤੋ ਲਾਵਾ
ਹੂਂ ਜਿੰਮ-ਜੁੰਮ ਵੀ ਜਾਇਦਾ ਵਾ।
ਅੱਛਾ ਜੀ, ਹੋਰ ਤੇ ਚਲੋ ਜਦੋਂ ਅਸੀਂ ਸਵੇਰੇ ਜਲਦੀ ਉੱਠਦੇ ਆ ਸਾਡੀ ਪੜ੍ਹਾਈ ਦੇ ਵਿੱਚ ਕੰਮ ਕਰਦੇ ਹਨਾ ਕੰਮ ਵਿੱਚ ਵੀ ਸਾਡਾ ਧਿਆਨ ਵੱਧ ਜਾਂਦਾ ਜਿਵੇਂ ਸਾਡਾ ਦਿਮਾਗ ਤਾਜ਼ਾ ਹੋ ਜਾਂਦਾ ਵਾ ਹਨਾ।
ਹਾਂਜੀ-ਹਾਂਜੀ।
ਹਾਂਜੀ ਇੱਕ ਜੀਵਨ ਸ਼ੈਲੀ ਵਿੱਚ ਜਿਵੇਂ ਇੱਕ ਰੋਜ਼ ਇੱਕੋ ਸਮੇਂ ਸੌਣ ਸਾਡੇ ਸਰੀਰ ਦੀ ਜਿਹੜੀ, ਘੜੀ ਹੁੰਦੀ ਹੈ ਉਹ ਬਿਲਕੁਲ ਠੀਕ ਹੋ ਜਾਂਦੀ ਹੈ।
ਹਾਂਜੀ-ਹਾਂਜੀ।
ਪਰ ਇਹਦੇ ਨਾ ਮਤਲਬ ਕਹਿ ਲਓ ਕਿ ਸਵੇਰੇ ਜ਼ਿਆਦਾ ਜਲਦੀ ਉਠਣ ਦੇ ਵੀ ਨੁਕਸਾਨ ਹੁੰਦੇ ਨੇ ਜਿਵੇਂ ਕਿ ਸਾਡੀ ਨੀਂਦ ਪੂਰੀ ਨਹੀ ਹੁੰਦੀ।
ਹਾਂਜੀ-ਹਾਂਜੀ।
ਥਕਾਵਟ ਹੋ ਜਾਂਦੀ ਹੈ।
ਹਾਂਜੀ।
ਜੇ ਜਿਵੇਂ ਕੋਈ ਵਿਅਕਤੀ ਰਾਤ ਨੂੰ ਦੇਰ ਤੱਕ ਸੌਦਾ ਜਿਵੇਂ ਕੋਈ ਵੀ ਜਲਦੀ ਉੱਠਦਾ ਤਾਂ ਸਰੀਰ ਨੂੰ ਨੁਕਸਾਨ ਨੀ ਹੋ ਜਾਂਦਾ ਵਾ।
ਹਾਂਜੀ-ਹਾਂਜੀ।
ਹਾਂਜੀ ਧਿਆਨ ਘੱਟ ਹੋ ਜਾਂਦਾ ਜਿਵੇਂ ਨੀਂਦ ਦੀ ਕਮੀ ਨਾ ਪੜ੍ਹਾਈ ਦੇ ਵਿੱਚ ਕੰਮ ਵੀ ਮਤਲਬ ਮਨ ਨੀ ਲੱਗਦਾ।
ਹਾਂਜੀ-ਹਾਂਜੀ।
ਹਾਂਜੀ ਜਿਵੇਂ ਮੂਡ ਖ਼ਰਾਬ ਰਹਿੰਦਾ ਹੈ ਨੀਂਦ ਘੱਟ ਆਉਣ ਨਾਲ ਸਾਨੂੰ ਚਿੜਚਿੜਾ ਪਨ ਵੀ ਬੜਾ ਮਹਿਸੂਸ ਹੁੰਦਾ।
ਹਾਂਜੀ-ਹਾਂਜੀ ਬਹੁਤ ਜ਼ਿਆਦਾ।
ਸਰੀਰ ਨੂੰ ਆਰਾਮ ਨੀ ਮਿਲਦਾ ਤੇ ਗੁਛੇ ਭੱਟ ਜਾਂਦੀ ਸਾਡੀ।
ਹਾਂਜੀ-ਹਾਂਜੀ, ਹਾਂਜੀ।
ਹਾਂਜੀ ਜਲਦੀ ਉੱਠਣ ਦਾ ਵੀ ਨਾਂ ਕੋਈ ਸਹੀ ਤਰੀਕਾ ਹੁੰਦਾ ਹੈ ਜਿਵੇਂ ਰਾਤ ਨੂੰ ਸਮੇਂ ਸਿਰ ਸੋਵੋ। ਹੋਰ ਜੀ ਇੱਕੋ ਸਮੇਂ ਉੱਠਣ ਦੀ ਕੋਸ਼ਿਸ਼ ਕਰੋ ਸਵੇਰੇ ਥੋੜ੍ਹੀ ਕਸਰਤ ਜਾਂ ਸੈਰ ਕਰੋ। ਅਚਾਨਕ ਜੋ ਬਹੁਤ ਜਲਦੀ ਜਦ ਅਸੀਂ ਉੱਠਦੇ ਹਾਂ ਨਾ ਉਹਦੇ ਨਾਲ ਸਾਡਾ ਸਰੀਰ ਵੀ ਮਤਲਬ ਖਰਾਬ ਹੋ ਜਾਂਦਾ ਇਹਦੇ ਨਾਲ ਬਿਹਤਰ ਇਹ ਹੀ ਕਿ ਹੌਲੀ-ਹੌਲੀ ਹਨਾ ਸਮਾਂ ਬਦਲੋ ਜਿਵੇਂ ਪੰਦਰਾਂ ਮਿੰਟ ਥੋੜਾ ਦਸ ਜਾਂ ਪੰਦਰਾਂ ਮਿੰਟ ਉੱਠਣਾ ਪਹਿਲਾਂ ਸਟਾਰਟ ਕਰੋ ਹਨਾ।
ਹਾਂਜੀ ਹਾਂਜੀ ਹਾਂਜੀ।
ਹਾਂਜੀ, ਤੁਸੀਂ ਕਦੇ ਸਵੇਰ ਦੇ ਟਾਇਮ ਉੱਠਦੇ ਹੋ ਛੇਤੀ?
ਹਾਂਜੀ-ਹਾਂਜੀ।
ਹਾਂਜੀ।
ਕਿ ਸੈਰ ਵਗੈਰਾ ਕਰਦੇ ਆ ਛੇਤੀ ਉੱਠ ਕੇ, ਫੇਰ ਜਿੰਮ ਜਾਂਦੇ ਹਾਂ ਫੇਰ।
ਹਾਂਜੀ-ਹਾਂਜੀ ਬਾਕੀ ਇਹ ਕਿ ਸਵੇਰੇ ਜਲਦੀ ਉੱਠਣ ਦੇ ਫਾਇਦੇ ਵੀ ਹੁੰਦੇ ਆ ਜਿਵੇਂ ਕਿ ਪਹਿਲਾ ਫਾਇਦਾ ਲਾ ਲਓ ਸਮੇ ਦੀ ਬੱਚਤ ਹੋ ਜਾਂਦੀ ਹੈ ਹਨਾ, ਅਸੀਂ ਜਦੋਂ ਸਵੇਰੇ ਜਲਦੀ ਉੱਠਦੇ ਹਾਂ ਤਾਂ ਸਾਡੇ ਕੋਲ ਦੇਣ ਦੇ ਟਾਈਮ ਬਹੁਤ ਵਾਧੂ ਸਾਰਾ ਸਮਾਂ ਹੁੰਦਾ ਆ, ਸਾਡੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨਾ, ਸਾਨੂੰ ਕੋਈ ਕੰਮ ਜਲਦੀ-ਜਲਦੀ ਨੀ ਕਰਨਾ ਪੈਂਦਾ।
ਹਾਂਜੀ ਨਾਲੇ ਫਰੈਸ਼-ਫਰੈਸ਼ ਹਵਾ ਮਿਲਦੀ।
ਹਾਂਜੀ ਬਿਲਕੁਲ ਜੀ ਇਦਾਂ ਸਾਡਾ ਦਿਮਾਗ ਵੀ ਬਹੁਤ ਫਰੈਸ਼ ਰਹਿੰਦਾ ਆ ਹਨਾ। ਦੂਜਾ ਫਾਇਦਾ ਇਹਦੇ ਵਿੱਚ ਇਹ ਹੇਗਾ ਸਾਨੂੰ ਪੜ੍ਹਾਈ ਕਰਨ ਵਿੱਚ ਵੀ ਮਦਦ ਮਿਲਦੀ ਜਿਵੇਂ ਸਵੇਰੇ ਦਿਮਾਗ ਤਾਜ਼ਾ ਹੁੰਦਾ ਵਾ ਵਿਦਿਆਰਥੀਆਂ ਨੇ ਸਵੇਰੇ ਸਵੇਰ ਦਾ ਸਮਾਂ ਪੜ੍ਹਾਈ ਕਰਨ ਲਈ ਬਹੁਤ ਵਧੀਆ ਹੁੰਦਾ ਕਿਉਂਕਿ ਇਸ ਸਮੇਂ ਧਿਆਨ ਜ਼ਿਆਦਾ ਲੱਗਦਾ ਆ।
ਹਾਂਜੀ ਹਾਂਜੀ।
ਹਾਂਜੀ ਤੀਜਾ ਫਾਇਦਾ ਵੀ ਇਹਦਾ ਸਿਹਤ ਵਿੱਚ ਸੁਧਾਰ ਹਨਾ? ਸਵੇਰੇ ਉੱਠ ਕੇ ਸਾਰ ਕਰਨਾ ਯੋਗਾ ਕਰਨਾ ਕਸਰਤ ਕਰਨਾ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਆ। ਸਵੇਰੇ ਵੀ ਤਾਜ਼ੀ ਹਵਾ ਸਰੀਰ ਅਤੇ ਮਨ ਨੂੰ ਤਾਜ਼ਗੀ ਦਿੰਦੀ ਹਨਾ?
ਹਾਂਜੀ ਹਾਂਜੀ।
ਹਾਂਜੀ। ਤੇ ਚੌਥਾ ਫਾਇਦਾ ਵੀ ਇੱਕ ਹੈਗਾ ਵਾ ਮਨ ਸ਼ਾਂਤ ਰਹਿੰਦਾ ਸਾਡਾ ਸਵੇਰੇ ਵਾਤਾਵਰਨ ਸ਼ਾਂਤ ਹੁੰਦਾ ਹੈ। ਵੈਸੇ ਧਿਆਨ ਪ੍ਰਾਰਥਨਾ ਚੰਗੇ ਵਿਚਾਰਾਂ ਬਾਰੇ ਵੀ ਸੁਚ ਸਕਦੇ ਹਾਂ ਜਿਵੇਂ ਅਸੀਂ ਸਵੇਰ ਦੇ ਟਾਈਮ ਨਾਲੋਂ ਗੁਰੂ ਘਰ ਵੀ ਜਾਈਏ ਸਾਡਾ ਤਾਂ ਵੀ ਮਨ ਸ਼ਾਂਤ ਰਹੇ ਕਿਦਾ ਹਨਾਂ
ਹਾਂਜੀ ਹਾਂਜੀ।
ਹਾਂਜੀ ਤੇ ਪੰਜਵਾਂ ਫਾਇਦਾ ਪ੍ਰਸ਼ਾਸਨ ਦੀ ਵੀ, ਆਦਤ ਪੈ ਜਾਂਦੀ ਹੈ ਜਿਵੇਂ ਜਲਦੀ ਉੱਠਣ, ਵ ਜੀਵਨ ਵਿੱਚ, ਅਨੁਸ਼ਾਸਨ ਹੁੰਦਾ ਹੈ, ਹਨਾ ਇੱਕ ਸਮੇਂ ਦੀ, ਕਦਰ ਕਰਨਾ ਸਿੱਖੋ ਉਹ ਹੁੰਦਾ, ਬੰਦਾ
ਹਾਂਜੀ, ਹਾਂਜੀ ਹਾਂਜੀ
ਕੀ, ਕਿ ਸਵੇਰੇ ਚਲੋ ਜਲਦੀ ਉੱਠਣ ਦੇ ਫਾਇਦਾ ਤੇ ਹੁੰਦੇ, ਨੁਕਸਾਨ ਵੀ ਨੇ ਜਿਵੇਂ, ਨੀਂਦ ਪੂਰੀ ਨੀ ਹੁੰ ਰਾਤ ਨੂੰ ਅੱਜ ਕੱਲ੍ਹ ਵੈਸੇ ਲੋਕ ਜ਼ਿਆਦਾਤਰ ਬਹੁਤ ਲੇਟ ਸੋੰਦੇ ਨੇ। ਸਵੇਰੇ ਜਲਦੀ ਜਾਂਦੇ ਨੇ ਇਹਦੇ ਕਹਿੰਦੇ ਨੀਂਦ ਪੂਰੀ ਨੀ ਹੁੰਦੀ ਸਾਰਾ ਦਿਨ ਸਰੀਰ ਵਿੱਚ ਥਕਾਵਟ ਬਹੁਤ ਮਹਿਸੂਸ
ਹਾਂਜੀ ਨੀਂਦ ਪੂਰੀ ਕਰਨੀ ਚਾਹੀਦੀ ਹੈ।
ਹਾਂਜੀ ਤੁਹਾਡੇ ਨਾਲ ਕਦੇ ਏਦਾ ਹੋਇਆ ਜਿਵੇਂ ਤੁਸੀਂ ਰਾਤ ਨੂੰ ਲੇਟ ਸੋੰਦੇ ਹੋ ਤੁਸੀਂ ਜਨੇ ਜਲਦੀ ਉੱਠਦੇ ਹੋਵੋ?
ਹਾਂਜੀ ਹੁੰਦਾ ਹੀ
ਹਾਂਜੀ। ਇਹ ਨਾਲ ਕਾਫ਼ੀ ਥਕਾਵਟ ਹੈ ਦੂਜਾ ਨੁਕਸਾਨ ਇਹ ਹੈਗਾ ਕਿ ਸਾਡੇ ਸਰੀਰ ਉੱਤੇ ਅਸਰ ਰਹਿੰਦਾ ਵਾ ਲਗਾਤਾਰ ਘੱਟ ਨਹੀਂ ਲੈ ਲੈਣ ਨਾਲ ਵੀ ਉਸ ਸਰੀਰ ਦੀ ਇਮਿਊਨਿਟੀ ਜਿਹੜੀ ਹੁੰਦੀ ਉਹ ਘੱਟ ਜਾਂਦੀ ਆ। ਤੇ ਕੰਮ ਕਰਨ ਦੀ ਜਿਹੜੀ ਸਮਰੱਥਾ ਵੀ ਪ੍ਰਭਾਵਿਤ
ਹਾਂਜੀ ਹਾਂਜੀ।
ਤੇ, ਜ਼ਿਆਦਾ ਨੁਕਸਾਨ ਇਹ ਵੀ ਹੋ ਜਾਂਦਾ, ਚਿੜਚਿੜਾ ਪਨ ਆ ਜਾਂਦਾ, ਵਾ।
ਹਾਂਜੀ
ਜੇ, ਨੀਦ ਪੂਰੀ ਨੀ ਹੁੰਦੀ, ਤੇੈਨੂੰ ਸਾਡਾ ਸਰੀਰ ਦਾ, ਮੂਡ ਖ਼ਰਾਬ ਰਹਿੰਦਾ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਸਾਨੂੰ ਗੁੱਸਾ ਆਉਦਾ ਰਹਿੰਦਾ, ਬਹੁਤ ਜ਼ਿਆਦਾ
ਹਾਂਜੀ ਹਾਂਜੀ,
ਹਾਂਜੀ, ਤੁਹਾਨੂੰ ਕਦੀ ਏਦਾਂ ਹੋਇਆ ਕਿ, ਅਗਰ ਤੁਹਾਡੀ ਨੀਂਦ ਕੁੜੀ ਨੇ ਬੁਢੀ ਨੇ ਏਡਾ ਕੰਮ ਮਤਲਬ ਗੁਸਾ, ਇੱਕ ਦਮ ਬਹੁਤ ਜ਼ਿਆਦਾ ਆ ਜਾਂਦਾ, ਕੋਈ ਤੁਹਾਨੂੰ ਸਹਿਜ ਸੁਭਾਏ ਦੀ ਕੋਈ ਗੱਲ, ਕਰੇ ਤੇ ਨਾ, ਗੁੱਸਾ ਕਿਨਾ ਆ ਜਾਂਦਾ ਨਾ ਇੱਕਦਮ ਹੀ, ਸਾਡੇ ਕੋਲ ਅੱਜ ਕੱਲ, ਕਿਸੇ ਦੇ ਗਲ ਵੀ ਬਰਦਾਸ਼ਤ ਨਈ ਹੁੰਦੀ ਅਗਰ ਸਰੀਰ ਠੀਕ ਨਹੀਂ ਹੁੰਦਾ, ਤੇ
ਹਾਂਜੀ ਤੇ, ਜੇ ਆਪਾਂ ਵੀ ਸਵੇਰੇ, ਜੇ ਆਪਾਂ ਸਵੇਰੇ, ਉੱਠ ਉ ਜੇ, ਆਪਾਂ ਸਵੇਰੇ ਉੱਠ ਜਾਂਦੇ ਹਾਂ, ਫਿਰ ਰਾਤ ਨੂੰ ਛੇਤੀ ਨੀਂਦ ਆ ਜਾਂਦੀ, ਤੜਕੇ
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ, ਹ
ਅਤੇ ਜੇ, ਆਪਾਂ ਲੇਟ ਉੱਠਦੇ, ਫਿਰ ਰਾਤ ਨੂੰ ਲੇਟ ਹੀ ਨੀਂਦ, ਆਉਂਦੀ
ਹਾਂਜੀ ਹਾਂਜੀ ਬਿਲਕੁਲ, ਸਹੀ ਤਰੀਕਾ, ਸਵੇਰੇ ਜਲਦੀ ਉੱਠਣਾ ਚੰਗੀ ਆਦਤ, ਪਰ ਇਹਦੇ ਨਾਲ ਸਮੇਂ ਤੇ, ਸੋਣਾ ਵੀ ਜ਼ਰੂਰੀ ਹੈ, ਜਿਵੇਂ ਇੱਕ ਸਿਹਤਮੰਦ ਵਿਅਕਤੀ ਨੂੰ, ਆਪਣੀ ਉਮਰ ਦੇ ਅਨੁਸਾਰ, ਪੂਰੀ ਨੀਂਦ ਲੈਣੀ, ਫੇਰ ਤੇ ਜਲਦੀ, ਉੱਠਣ ਦੀ ਆਦਤ ਹੌਲੀ-ਹੌਲੀ ਬਣਾਣੀ ਚਾਹੀਦੀ ਆ ਹਨਾ
ਹਾਂਜੀ-ਹਾਂਜੀ।
ਹਾਂਜੀ, ਬਾਕੀ ਚੌਥਾ ਨੁਕਸਾਨ ਵੀ, ਆ ਧਿਆਨ ਦੀ ਕਮੀ ਆ, ਜੇਕਰ ਸਰੀਰ ਨੂੰ ਪੂਰਾ ਰਾਮ ਨਾਲ ਮਿਲੇ, ਤੇ ਜਾਂ ਪੜ੍ਹਾਈ ਵਿੱਚ ਕੰਮ ਚ, ਧਿਆਨ ਨਾ ਲੱਗੇ ਤੇ ਮੁਸ਼ਕਿਲ ਆ ਜਾਂਦੀ ਆ, ਹਨਾ
ਹਾਂਜੀ-ਹਾਂਜੀ।
ਕਾਫ਼ੀ ਮੁਸ਼ਕਿਲਾਂ ਆ ਜਾਦੀਆਂ, ਜਿਹਦੇ ਨਾਲ ਸਾਨੂੰ ਮਤਲਬ ਔਖਾ ਹੋ ਜਾਦਾ ਵਾ, ਬੋਹ ਜ਼ਿਆਦਾ
ਹਾਂਜੀ।
ਇੱਕ ਤਾਂ ਸਵੇਰ ਦੇ ਟਾਈਮ ਚਲੋ ਜਸਟ ਸੈਰ ਸੈਰ ਵੀ ਨੀ ਕੀਤੀ, ਤੇ ਲੋਕੀ ਗੁਰੂਘਰ ਵੀ ਚਲੇ ਜਾਂਦੇ ਨੇ। ਮਮਾਂ, ਸਵੇਰ ਦੇ ਟਾਈਮ, ਸਵੇਰੇ-ਸਵੇਰੇ ਉੱਠ ਕੇ ਹਾਂਜੀ, ਅੰਮ੍ਰਿਤ ਨਾਲ ਪਾਣੀ ਦੇ ਨਾਲ ਜੁੜ ਜਾਈਦਾ ਅਸੀਂ
ਹਾਂਜੀ-ਹਾਂਜੀ।
ਤੇ ਇਹ ਵੀ ਚੀਜ਼ ਸਾਡੇ ਲਈ ਬਹੁਤ ਵਧੀਆ ਵਾ ਹਨਾ, ਚਲੋ ਇੱਕ ਤੇ ਸੈਰ-ਸੈਰ ਹੋ ਜਾਂਦੀ, ਤੇ ਇੱਕ ਇਹ ਆ ਕਿ ਗੁਰੂਘਰ ਵੀ ਸਾਨੂੰ ਜਾਣ ਨੂੰ ਮਿਲ ਜਾਂਦਾ ਆ
ਹਾਂਜੀ-ਹਾਂਜੀ।
ਸਾਨੂੰ ਆਪਣੇ ਬੱਚਿਆਂ ਦੇ ਵਿੱਚ ਇਹ ਆਦ ਆਦਤਾਂ ਪਾਣੀਆਂ ਚਾਹੀਦੀਆਂ, ਕਿ ਸਵੇਰ ਦੇ ਟਾਈਮ, ਟਾਈਮ ਸਿਰ ਉਠੋ, ਰਾਤ ਨੂੰ ਜਲਦੀ ਸੋਵੋ ਬਟ ਅੱਜ-ਕੱਲ ਦੀ ਜਿਹੜੀ ਜਨਰੇਸ਼ਨ ਹੈਗੀ ਆ, ਉਹ ਟਾਈਮ ਸਿਰ ਸੌਂਦੀ ਨਈ ਤੇ ਕਦੇ ਸਵੇਰੇ ਜਲਦੀ, ਸਕੂਲਾਂ ਦੇ ਬੱਚਿਆਂ ਦੇ ਟਾਈਮ ਕਰਕੇ ਛੇਤੀ ਫਿਰ ਉੱਠਣਾ ਪੈਂਦਾ, ਤੇ ਰਾਤ ਨੂੰ ਸੌਦੇ ਵੀ ਨਈ ਛੇਤੀ, ਜਿੱੰਨਾ ਬੱਚਿਆਂ ਦੇ ਸਰੀਰਾਂ ਚ ਵਾਧਾ, ਵੀਨੀਨਾ, ਅੱਜ ਕੱਲ੍ਹ ਬੱਚ-ਬੱਚਿਆਂ ਦੇ ਹੁੰਦਾ।
ਹਾਂਜੀ-ਹਾਂਜੀ।
ਤੇ ਨੁਕਸਾਨ ਵੀ ਬਹੁਤ ਹੁੰਦਾ, ਹਾਂਜੀ ਜੀ, ਤੇ ਉਹ ਨਾ ਖਾਣ-ਪੀਣ ਦਾ ਵੀ ਉਹਨਾਂ ਦਾ ਕੁਛ ਸਿਸਟਮ ਸਹੀ ਰਹਿੰਦਾ
ਹਾਂਜੀ- ਹਾਂਜੀ।
ਭੁੱਖ ਨੀ ਲਗਦੀ ਇਹਨਾਂ ਨੂੰ ਇਹਨਾਂ ਚੀਜ਼ਾਂ ਕਰਕੇ, ਅਗਰ ਟਾਈਮ ਸਿਰ ਸੁੱਤੇ ਹੋਵਾਗੇ ਸਵੇਰੇ, ਟਾਈਮ ਸਿਰ ਉਠਾਗੇ, ਤੇ ਆਪਣੇ-ਆਪ ਦਿਲ ਵੀ ਕਰਦਾ, ਅਸੀਂ ਆਹ ਕਰੀਏ ਤੇ ਉਹ ਵੀ ਕਰੀਏ ਖਾਣਾ-ਪੀਣਾ ਵੀ, ਸਭ ਕੁਛ ਸਹੀ ਹੋ ਜਾਂਦਾ ਬੰਦੇ ਦਾ
ਹਾਂਜੀ।
ਹੈਲੋ?
ਹਾਂਜੀ-ਹਾਂਜੀ।
ਹਾਂਜੀ, ਬਾਕੀ ਇਹ ਆ ਕਿ ਸਾਨੂੰ ਸਵੇਰ ਦੇ ਟਾਈਮ, ਦੀ ਜਿਹੜੀ ਆਦਤ ਹੈਗੀ ਚੰਗੀ, ਤਾਂ ਚੰਗੀ ਪਾਉਣੀ ਚਾਹੀਦੀ ਹੈ
ਹਾਂਜੀ-ਹਾਂਜੀ।
ਬੱਚਿਆਂ ਨੂੰ ਵੀ ਚੰਗੇ ਮਤਲਬ ਸਾਈਡ ਤੇ ਲਾਉਣਾ ਚਾਹੀਦਾ, ਬਾਕੀ
ਹੂ-ਹੂ
ਸਵੇਰੇ ਜਲਦੀ ਉੱਠਣ ਦੀ ਆਦਤ ਜਿਹੜੀ ਹੁੰਦੀ ਚੰਗੀ ਹੁੰਦੀ ਹੈ, ਤੇ ਰਾਤ ਨੂੰ ਸਮੇਂ ਸਿਰ ਸੋਣਾ ਵੀ ਬਹੁਤ ਜ਼ਰੂਰੀ ਹੁੰ ਕਿਉਂਕਿ ਹਰ ਬੰਦੇ ਦੀ ਨੀਂਦ ਪੂਰੀ ਨੀਂਦ ਬੱਚੇ ਦੇ ਅੰਦਰ ਚਿੜਚਿੜਪਨ ਇੰਨਾ ਕੁ ਜਿਆਦਾ ਆ ਜਾਂਦਾ
ਹਾਂਜੀ, ਸਾਰੀ ਦਿਹਾੜੀ ਫਿਰ ਥਕਾਵਟ-ਥਕੂਵਟ ਰਹਿਣੀ
ਹਾਂਜੀ, ਸਾਰਾ ਦਿਨ ਕਦੀ ਸਾਡੇ ਕਿਸੇ ਦੇ ਨਾਲ ਲੜਾਈ ਹੋਣੀ ਸਟਾਰਟ ਹੋ ਜੇਗੀ, ਕਦੀ ਕਿਸੇ ਦੇ ਨਾਲ ਹੋ ਸਟਾਰਟ ਹੋਜੇਗੀ ਚਿੜਚਿੜਾ ਪਣ ਰਹਿਣਾ ਸਾਡੀ ਕਿਸੇ ਨਾਲ ਬਣਦੀ ਵੀ ਨੀ ਕਿਸੇ ਨੇ ਕਹਿਣਾ ਕਿ ਜਦੋ ਦੇਖੋ ਹੈ ਸਾਡੇ ਨਾਲ ਲੜਦਾ ਹੀ ਰਹਿੰਦਾ ਪਰ ਇਹ ਨੀ ਕਿਸੇ ਨੂੰ ਪਤਾ ਕਿ ਸਾਡੇ ਸਰੀਰ ਨਾਲ ਕੀ ਬੀਤ ਦਿਆ ਹਨਾ
ਹਾਂਜੀ-ਹਾਂਜੀ, ਸਰੀਰ ਦਰਦ ਵੀ ਬਹੁਤ ਹੁੰਦਾ ਫਿਰ ਜਦੋਂ ਉਠ ਜਹੀਏ
ਨੀਂਦ ਪੂਰੀ ਨਾ ਹੋਣ ਕਰਕੇ ਵੀ ਸਾਡੇ ਸਰੀਰ ਤੇ ਬੜੀਆਂ ਬਿਮਾਰੀਆਂ ਤੱਕ ਲੱਗ ਜਾਂਦੀਆਂ, ਬੰਦਾ ਡਿਪਰੈਸ਼ਨ ਤੱਕ ਚਲ ਜਾਂਦਾ ਵਾ।
ਹਾਂਜੀ-ਹਾਂਜੀ।
ਸੋਚਾਂ ਆਉਣ ਲੱਗ ਪੈਂਦੀਆਂ ਬਹੁਤ ਜ਼ਿਆਦੀਆਂ ਸਾਡੇ ਦਿਮਾਗ ਚ।
ਹਾਂਜੀ-ਹਾਂਜੀ ਹਾਂਜੀ।
ਹ ਕਾਫੀ ਫ਼ਰਕ ਪੈ, ਜਾਂਦਾ ਵ ਸਾਡੇ ਸਰੀਰ।
ਹਾਂਜੀ, ਨੀਂਦ ਪੂਰੀ ਕਰਨੀ ਚਾਹੀਦੀ ਹੋ।
ਬਾਕੀ ਜੇ ਤੁਸੀਂ ਜਿੰਮ ਵਗੈਰਾ ਜਾਂਦੇ ਹੋ, ਤਾਂ ਉੱਥੇ ਤੁਸੀਂ ਕੀ ਕਰਦੇ ਹੋ, ਮਤਲਬ ਯੋਗਾ ਵਗੈਰਾ। ਵੀ ਮਸ਼ੀਨਾਂ ਦੇ ਨਾਲ ਜਿਮ ਲਗਾਉਂਦੇ ਆ ਤੁਸੀਂ।
ਵੀ ਯੋਗਾ ਵਗੈਰਾ ਵੀ ਕਰ ਲਿੱਤੀ ਥੋੜ੍ਹੀ ਬਹੁਤੀ, ਜਿੰਮ ਜੁੰਮ ਲਾਈ ਤ ਕੰਮ ਮੱਸ਼ੀਨ ਨਾਲ ਵਾਲੇ।
ਹਾਂਜੀ, ਹਾਂਜੀ।
ਹਾਂਜੀ।
ਠੀਕ ਹੈ, ਤੇ ਬਾਕੀ ਖਾਣ-ਪੀਣ ਦਾ ਵੀ ਹੈਗਾ ਸਵੇਰ ਦੇ ਟਾਈਮ ਅਸੀਂ ਹਨਾ ਜਾਈਦਾ ਤੇ ਫਿਰ ਸਾਡੀ ਆ ਆਦਤ। ਅਸੀਂ ਆ ਈ ਹੂੰਦੀਆ ਹਨਾ ਕੰਮ।
ਹਾਂਜੀ, ਹਾਂਜੀ ਹਾਂਜੀ। ਸਵੇਰੇ, ਤੜਕੇ ਉੱਠੀ ਦਾ ਛੇ ਵਜੇ।
ਹਾਂਜੀ, ਬਾਕੀ ਏਹ ਹੈਗਾ ਵਾ ਕੇ ਤੇ। ਕੀਆ ਨਾਥ ਮੈਂ ਐਹੋ, ਚਾਵਾਂਗੀ ਕਿ ਜਿਵੇਂ। ਹੇਲੋ।
ਹੇਲੋ, ਹਾਂਜੀ ਹਾਂਜੀ।
ਹੈਲੋ।
ਹੈਲੋ।
ਮੈਂ ਇਹ ਕਹਿਣਾ ਚਾਹਵਾਂਗੀ। ਜਿਵੇਂ ਸਵੇਰੇ ਜਲਦੀ ਉੱਠਣਾ ਜੀਵਨ ਨੂੰ ਸੁਧਾਰਨ ਵਾਲੀ ਚੰਗੀ ਆਦਤ ਹੈ। ਪਰ ਇਹ ਥਾਂ ਵੀ। ਇੱਕ ਲਾਭਦਾਇਕ ਹੈ, ਜਦੋਂ ਅਸੀਂ ਆਪਣੀ ਪੂਰੀ ਨੀਂਦ ਲੈ ਕੇ ਉੱਠਾਂਗੇ ਨਾ।
ਹਾਂਜੀ।
ਸਾਡੇ ਲਈ ਸਭ ਕੁਝ ਸਹੀ ਹੈਗਾ ਆ ਹਨਾ, ਬਾਕੀ ਸਾਨੂੰ ਸਮੇਂ ਦੀ ਕਦਰ ਉ ਕਰਨਣੀ ਚਾਹੀਦੀ। ਕਿਸਮਤ ਯੂ ਜੀਵਨ ਸ਼ੈਲੀ ਬੇਨਾਨਾ ਚਇਦਾ ਹੈ, ਬਾਕੀ ਤਨਵਾਦ ਨਾਲ ਗੱਲ ਕਰ। ਬਹੁਤ ਵਧੀਆ ਲੱਗਾ ਸੀ, ਸਵੇਰੇ ਫੇਰ ਤਾ ਮੈਂ ਕੋਲ ਨਾਲ ਜੁੜਾਂਗੇ ਜੀ।
ਠੀਕ ਹੈ, ਜੀ ਠੀਕ।